ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ?
ਵਧੀਆ, ਤੁਸੀਂ ਦੱਸੋ?
ਬਸ ਵਧੀਆ-ਵਧੀਆ, ਹੋਰ ਕੀ ਕਰ ਰਹੇ ਸੀ।
ਬਸ ਮੈਂ ਤਾਂ ਫ ਫ੍ਰਰੀ ਹੀ ਸੀ। ਹੋ ਤੁਸੀਂ, ਹਾਂਜੀ-ਹਾਂਜੀ।
ਮੈਂ ਬਸ ਹੁਣ ਹੋਈ ਸੀ, ਅੱਜ ਸਾਡੇ ਨਾ ਲੰਚ ਲੇਟ ਹੋਇਆ ਐ। ਤੇ ਮੈਂ ਹੁਣ ਫਰੀ ਹੋਈ ਸੀਗੀ ਸਾਢੇ ਤਿੰਨ ਵਜੇ ਨਾਲ ਨਾ, ਹੋਰ ਕੀ ਕਰਦੇ ਪਏ ਸੀ? ਲੇਟਣ ਦਾ ਆਰਾਮ
ਨਹੀਂ-ਨਹੀਂ-ਨਹੀਂ ਰੈਸਟ ਕੀਤੀ। ਹੇ ਹਲੇ ਬੱਚਿਆਂ ਨੂੰ ਟਿਊਸ਼ਨ ਭੇਜਣਾ ਥੋੜ੍ਹੀ ਦੇਰ ਤੱਕ, ਫੇਰ ਸੋਚ ਚੰਗੀ ਥੋੜਾ ਜਿਹਾ ਰੈਸਟ ਕਰਨਾ ਜਾਂ ਫੋਨ ਦੇਖਣਾ।
ਹਾਹਾਹਾਹਾ ਬਸ ਫੋਨ ਦਾ ਚੱਕਰ ਏ ਫੋਨ ਅੱਜ-ਕੱਲ ਐਸੇ ਨੇ ਸਾਡੇ ਜੋ ਅਸੀਂ ਰੈਸਟ ਕਰਦੇ ਸੀ ਨਾ ਅੱਖਾਂ ਬੰਦ ਕਰਕੇ ਥੋੜ੍ਹੀ ਦੇਰ ਸੌ ਜਾਂਦੇ ਸੀ।
ਹਾਂ ਹਾਂਜੀ, ਠੀਕ ਕਹਿ ਰਹੇ ਓ, ਨਹੀਂ ਲੇਟਿਆ ਜਾਂਦਾ। ਅਗਰ ਸੋ ਵੀ ਰਹੀ ਹੋਏ, ਦਿਮਾ ਦਿਮਾਗ ਚ ਕੋਈ ਨਾ ਕੋਈ, ਗੱਲ ਆ ਜਾਂਦੀ ਹੈ, ਫੇਰ ਬੰਦਾ ਫੋਨ ਖੋਲ ਲੈਂਦਾ ਹੈ।
ਸਹੀ ਗੱਲ ਹੈ ਸਹੀ ਗੱਲ,
ਹੂੰ,
ਸੌਣ ਨੀ ਦਿੰਦੇ ਪਹਿਲਾਂ ਤੇ ਅਸੀਂ ਦੁਪਹਿਰੇ ਨਾ ਸੌ ਜਾਂਦੇ ਹੁੰਦੇ ਸੀਗੇ, ਜਦੋਂ ਫੋਨ ਨੀ ਹੁੰਦਾ ਸੀ ਸਾਡੇ ਕੋਲ ਤੇ ਹੁਣ ਤਾਂ ਬਿਲਕੁਲ ਨਹੀਂ, ਹੋਰ ਬੱਚਿਆਂ ਦੇ ਸਕੂਲ ਕਦੋਂ ਖੁੱਲਣੇ ਨੇ
ਇਹ ਇੱਕ-ਇੱਕ ਤਰੀਕ ਤੋਂ ਖੁੱਲ੍ਹਣੇ ਹੈਗੇ ਆ।
ਅੱਛਾ ਛੇਤੀ ਖੁੱਲ ਰਹੇ ਨੇ ਸਾਡੇ ਇੱਥੇ ਛੇ ਤੋਂ ਖੁੱਲਨੇ ਨੇ,
ਨਹੀਂ ਇੱਧਰ ਇੱਕ ਨੂੰ ਹੀ ਖੁੱਲਦੇ ਹੈਗੇ ਆ ਜ਼ਿਆਦਾਤਰ ਨਾ, ਇਸੇ ਹਾਂਜੀ ਸਗੋਂ ਬੱਚਿਆਂ ਰਹਿੰਦੇ ਹੋਮਵਰਕ ਥੋੜਾ ਪੈਂਡਿੰਗ ਰਹਿੰਦਾ ਹੈਗਾ।
ਅੱਛਾ ਨਹੀਂ ਮੇਰੇ ਵਾਲਿਆਂ ਨੇ ਤੇ ਕਰ ਲਿਆ ਐਕਚੂਲੀ ਮੇਰੇ ਵੱਡੇ ਨੇ ਨਾ ਥੋੜੇ ਤੇ ਇਹਨਾਂ ਨੇ ਆਪੇ ਹੀ ਕਰਨਾ ਹੁੰਦਾ ਪਹਿਲਾਂ ਹੁੰਦਾ ਸੀ, ਮੈਂ ਕਰਨਾ ਹੁੰਦਾ ਸੀ। ਕਿਉਂਕਿ ਹੋਲੀਡੇ ਹੋਮਵਰਕ ਇੰਨਾ ਇੰਨਾ ਮਿਲ ਜਾਂਦਾ, ਉਹ ਮਾਵਾਂ ਹੀ ਕਰਦੀਆਂ।
ਸਹੀ ਕਹਿ ਰਹੇ ਹੋ,
ਹਾਂ ਬੱਚੇ ਵੱਡੇ ਹੋ ਗਏ ਨੇ, ਤੇ ਉਹ ਆਪੇ ਮੇਰੇ ਵਾਲੇ ਤੇ ਆਪੇ ਕਰ ਲੈਂਦੇ।
ਹਾਂ, ਮੇਰੇ ਵਾਲੇ ਜੋ ਛੋਟੇ ਬੱਚੇ ਆ। ਉਹਨਾਂ ਦਾ ਤੇ ਮੈਨੂੰ ਖੁਦ ਹੀ ਕਰਨਾ ਪੈਂਦਾ, ਬਸ ਜੋ ਇਹਨਾਂ ਨੂੰ ਰਿਟਰਨ ਵਰਕ ਹੁੰਦਾ, ਉਹ ਵੀ ਥੋੜਾ ਜਿਹਾ ਹੀ ਮਿਲਦਾ। ਉਹ ਬੱਚੇ ਖੁਦ ਕਰ ਲੈਂਦੇ ਆ ਬਾਕੀ, ਕਿਤੇ ਸਾਰੀ ਫਾਈਲ ਵਗੈਰਾ।
ਆਹੋ ਮਾਵਾਂ ਨੂੰ ਵੀ ਬਣਾਈ ਸਹੀ ਗੱਲ ਸਹੀ ਗੱਲ ਹੈ। ਸਾਡੇ ਵੀ ਲੱਗੇ ਹੋਏ ਨੇ ਪ੍ਰੋਜੈਕਟ ਗਰੁੱਪ ਬਣਾਏ ਨੇ
ਹਾਂਜੀ।
ਹਰ ਹਰ ਸਬਜੈਕਟ ਤੇ ਇੱਕ ਮੋਡਲ ਰਹਿ ਗਿਆ ਬਸ ਮੇਰੀ ਬੇਟੀ ਦਾ। ਕਹਿੰਦੇ ਸੀ ਮੰਮਾ ਕਿਤੋਂ ਬਾਹਰੋਂ ਬਣਵਾ ਦੋ ਮੈਂ ਕਿਹਾ ਥੋੜਾ ਟਰਾਈ ਤੇ ਕਰੋ। ਨਹੀਂ ਬਣੇਗਾ ਤੇ ਫੇਰ ਦੇਖ ਲਾਂਗੇ।
ਹਾਂਜੀ, ਨਹੀਂ ਬਟ ਮੋਡਲ ਬਾਹਰੋਂ ਦੀ ਬਣਾ। ਬਣਵਾਓ ਨਾ ਬਹੁਤ ਐਕਸਪੈਂਸਿਵ ਵੀ ਪੈ ਜਾਂਦਾ ਥੋੜਾ। ਹੋਰ ਉਹਨਾਂ ਨੇ ਯੂਜ ਤੇ ਕਰਨਾ। ਨੀ ਹੁੰਦਾ ਮੈਮ ਉਹਨਾਂ ਨੇ ਵਾਪਿਸ ਹੀ ਕਰ ਦਿੰਦੇ ਆ।
ਨਹੀਂ ਇਨਾ ਦੀ ਨਾ ਸਾਇੰਸ ਐਗਜੀਬਿਸ਼ਨ ਲੱਗਦੀ ਏ ਉਹ ਦਿਖਾ। ਲਗਾਉਂਦੇ ਨੇ ਐਗਜੀਬਿਸ਼ਨ ਵਿੱਚ ਹੁਣ ਇਹਨਾਂ ਨੇ ਜਿਵੇਂ। ਗਊਸ਼ਾਲਾ ਦਾ ਇੱਕ ਪ੍ਰੋਜੈਕਟ ਹੈ ਮੋਡਲ ਬਣਵਾਉਣ ਵਾਸਤੇ ਦਿੱਤਾ ਹੈ। ਉਹਦੇ ਵਿੱਚ ਜਿਵੇਂ ਗਊ ਸ਼ਾਲਾ ਤੋਂ ਕਿਵੇਂ ਉਹ ਗੈਸਿਸ ਬਣਾਉਂਦੇ ਨੇ ਉਹਦੇ ਤੋਂ ਗੋਬਰ ਤੋਂ
ਹ
ਹਨਾ ਖਾਦ ਬਣਾਉਣੀ ਇਹ ਸਭ ਦਿਖਾਉਣਾ ਹੈ ਕਰਕੇ। ਸੋਲਰ ਸੋਲਰ ਪੈਨਲ ਲਗਾਉਣਾ ਉਹਦੇ ਵਿੱਚ ਤੇ ਫਿਰ।
ਇਹਦੇ 'ਚ ਤੇ ਥੋੜਾ ਇਲੈਕਟ੍ਰੀਕਲ ਕੰਮ ਵੀ ਆਜੇਗਾ ਜਿਵੇਂ। ਵਾਇਰਿੰਗ ਵਗੈਰਾ ਦਾ ਵੀ ਆ ਜਾਏਗਾ।
ਹਾਂਜੀ ਹਾਂਜੀ। ਉਹਨੂੰ ਸੋਲਰ ਪੈਲ ਪੈਨਲ ਵੀ ਸ਼ੋਅ ਕਰਨਾ ਕਿ ਅਹ। ਗਊਸ਼ਾਲਾ ਦੇ ਵਿੱਚ ਉੱਪਰ ਲੱਗਾ ਹੋਇਆ।
ਹੂੰ, ਉਹ ਥੋੜਾ ਹਾਂ। ਲੱਗ ਵੀ ਰਿਹਾ ਟਫ ਹੀ ਲੱਗ ਰਿਹਾ ਹੈ।
ਹਾਂ ਵੱਡੀ ਕਲਾਸ ਹੈ ਨਾ ਤੇ ਉਹ।
ਹਾਂਜੀ ਮੈਨੂੰ ਵੀ ਬੱਚਿਆਂ ਦਾ ਮਿਲਿਆ ਬਟ ਇੰਨਾ ਉਹ ਨੀ ਹੈ। ਗਲੋਬ ਦੇ ਉੱਤੇ ਲੋਂਗੀਟਿਊਡਸ ਲਾਈਨਸ ਵਗੈਰਾ। ਬਣਾਨੀਆਂ ਨੇ ਉਹ ਬਣਾ ਲਿਆ ਬਸ। ਇੱਕ ਮੈਥ ਦਾ ਰਹਿੰਦਾ ਫਰਿਕਸ਼ਨ ਵਾਲਾ ਮੋਡਲ।
ਅੱਛਾ ਅੱਛਾ।
ਹਾਂਜੀ।
ਬੇਟਾ ਵੀ ਮੇਰਾ ਬਣਾ ਲੈਂਦਾ। ਹਲੇ ਸਿਕਸ 'ਚ ਨਾਲੇ।
ਹਾਂਜੀ ਹਾਂਜੀ।
ਇੱਥੋਂ ਨਾਲ ਤੇ ਮੈਂ ਜਾਂ ਕੇ ਲੈਲਾ। ਮੈਂ ਕਿਹਾ ਪੈਨਲ ਦੇ ਫਿਰ ਉਹਦੇ ਨਾਲ ਇਲੈਕਟ੍ਰਿਕ। ਜਿਵੇਂ ਬਿਜਲੀ ਕਿਵੇਂ ਬਣਨੀ ਹੈ‌। ਸੋਲਰ ਪੈਨਲ ਨਾਲ ਉਹ ਤੁਹਾਨੂੰ ਫਿਰ ਨਹੀਂ ਸਮਝ ਆਉਣਾ ਨਾ।
ਹਾਂ ਵੈਸੇ ਉਹ ਬਾਹਰੋਂ ਦੀ ਅੱਜ ਕੱਲ੍ਹ ਨਾ ਕਿੱਟ ਮਿਲ ਜਾਂਦੀ ਹੈ। ਅਹ ਜਿਵੇਂ ਅਸੀਂ ਐਵੇਂ ਮੋਡਲ ਬਣਾਉਣਾ ਹੋਏ ਐਮਾਜੋਨ ਵਗੈਰਾ ਤੇ। ਉਹਦੇ ਵਿੱਚ ਬੈਟਰੀਜ਼ ਵੀ ਮਿਲਦੀ ਹੈ। ਛੋਟੀ ਮੋਟਰ ਔਰ ਉਹਨਾਂ ਦੇ ਕਲਿੱਪ। ਵਗੈਰਾ ਵੀ ਮਿਲਦੇ ਹੈਗੇ ਕਿ ਉਹ ਮੀਨਸ ਉਹ ਕਲਿੱਪ ਵਗੈਰਾ ਮੋਟਰ ਜੁਆਇਨ ਹੋ ਜਾਵੇਗੀ। ਪਰ ਜੋ ਤੁਸੀਂ ਉਹ ਸਟਾਰਟ ਕਰਨੀ ਹੈ ਨਾ ਚੀਜ਼। ਸਟਾਰਟ ਤੇ ਹੋ ਜਾਏਗੀ। ਬਟ ਬਣਾਉਣਾ ਤੁਹਾਨੂੰ ਪਏਗਾ ਸਾਰਾ।
ਬਟ ਨਾ ਔਨਲਾਈਨ ਇਹ ਚੱਕਰ 'ਚ ਕਈ ਵਾਰ ਨਾ‌। ਹਾਂ ਇਹ ਸਾਡੇ ਇੱਥੇ ਨਾ ਇੱਕ ਸ਼ੌਕ ਹੈ। ਉੱਥੇ ਨਾ ਇਹ ਮਾਡਲ ਦੇ ਸਮਾਨ ਹੀ ਮਿਲਦੇ ਨੇ। ਛੋਟੀ ਛੋਟੀ ਬੈਟਰੀਜ਼ ਸਭ ਕੁਛ ਹੈ। ਜਿਵੇਂ ਹੁਣ, ਜਿਹੜੇ ਬੱਚੇ ਨੇ ਮੋਡਲ ਵਗੈਰਾ।
ਹਾਂ ਕਾਰਡਬੋਰਡ ਹੋ ਗਿਆ ਜਿਵੇਂ ਬੰਨੀ ਹੋਈ, ਹਟ ਹੋ ਗਈ ਉਹ ਮਿਲ
ਹਾਂ ਹਾਂ ਉਹ ਮਿਲ ਜਾਂਦੀ ਹੈ ਹੱਟ ਤੇ ਦੇਖੋ ਉਸ ਸੀਗੀ ਨਾ ਜਿਹੜੇ ਹੈ ਮਿੱਟੀ ਵਾਲੇ ਬੈਠੇ ਹੁੰਦੇ ਨੇ। ਇਹਨਾਂ ਨੇ ਉਹ ਫੀਡਰ ਜਿਹਾ ਰੱਖਿਆ ਦਾ ਹੁੰਦਾ ਹੈ। ਉਹਦੇ ਵਾਸਤੇ ਚਿੜੀਆਂ ਵਗੈਰਾ ਵਾਸਤੇ ਉਹ ਲੈਣ ਲੈਂਦੀ ਸੀਗੀ। ਉਹ ਐਵੇਂ ਲੱਗਦਾ ਜਿਵੇਂ ਕੱਚਾ ਹਾਊਸ ਨਹੀਂ ਬਣਿਆ ਹੋਇਆ। ਭੂਸੇ ਦਾ ਉਹ ਉਵੇਂ ਦਾ ਬਣਿਆ ਦਾ ਸੀ। ਸਮਾਨ ਇਕੱਠਾ ਕਰਦੀ ਪਈਏ ਹੌਲੀ-ਹੌਲੀ।
ਹਾਂਜੀ ਬਟ ਉਹਨੂੰ ਬਣਾਉਣ ਚ ਕਾਫ਼ੀ ਟਾਈਮ ਲੱਗ ਜੇਗਾ।
ਇਹ ਹੈਗਾ ਸਮਝ ਨਹੀਂ ਆ ਰਹੀ ਕਿ ਅਸੀਂ ਕਿਵੇਂ ਸੋਲਰ ਪੈਨਲ ਚ ਦਿਖਾਉਣਾ ਹੈ।
ਹੂੰ ਇੱਕ ਵਾਰ ਤੁਸੀਂ ਨਾ ਯੂਟਿਊਬ ਵਗੈਰਾ ਚ ਵੀ ਦੇਖ ਲਓ ਉਹਦੇ ਨਾਲ ਤੁਹਾਨੂੰ ਆਈਡੀਆ ਮਿਲ ਜਾਏਗਾ ਕਿੱਦਾਂ ਬਣਾਉਣਾ ਹੈ ਜਾਂ ਨਹੀਂ ਬਣਾਉਣਾ।
ਕਰਦੀ ਪਈ ਏ ਸਰਚ ਸਰਚ ਤੇ
ਨਹੀਂ ਹਾਂ ਜਾਂ ਪੀਣੀ ਟਰਸਟ ਵਿੱਚ ਵੀ ਤੁਸੀਂ ਪਾਓਗੇ ਨਾ। ਇੱਕ ਐਪ ਹੈਗੀ ਐ ਪਿੰਨ ਇੰਟਰਸਟ ਉਹਦੇ ਵਿੱਚ ਹਾਂਜੀ ਉਹਦੇ ਵਿੱਚ ਵੀ ਕੋਈ ਆਈਡੀਆ ਤੁਸੀਂ ਚਾਹੀਦਾ ਨਾ ਉਹ ਸਰਚ ਕਰ ਲਓ ਉਹਦੇ ਤੋਂ ਬੜੀ ਅੱਛੀ-ਅੱਛੀ ਰਲੇਟਿਡ ਵੀਡੀਓਜ਼ ਆ ਜਾਏਗੀ। ਸ਼ੋਰਟਸ ਆ ਜਾਏਗੇੰ ਛੋ
ਉਹਦੇ ਚ ਤੇ ਅੱਜ ਅੱਜ ਕੱਲ ਮੋਡਰਨ ਸਟਾਈਲ ਦੇ ਹੁੰਦੇ ਨੇ ਹਰ ਚੀਜ਼। ਮੇਰੀ ਧੀ ਨੇ ਤੇ ਇੱਕ ਮੇਰੀ ਧੀ ਨੇ ਤੇ ਇੱਕ ਕੁੜਤੀ ਦਾ ਡਿਜ਼ਾਇਨ ਵੀ ਸਿਲੈਕਟ ਕਰਨਾ ਹੁੰਦਾ ਹੈ ਨਾ। ਉਹ ਪਿਨ ਇੰਟਰਸਟ ਹੀ ਖੋਲਦੀ ਹੈ। ਅਸੀਂ ਉਹ ਪਹਿਲਾਂ ਵਾਕਨ ਗੂਗਲ ਵਗੈਰਾ ਨਹੀਂ ਹੁਣ ਉਹ ਖੋਲ
ਹਾਂ, ਨਹੀਂ ਉਹ ਤੇ ਹੈ। ਪਿੰਨ ਇੰਟਰਸਟ ਤੇ ਬਹੁਤ ਅੱਛੇ ਨੇ। ਸੂਟ ਦੇ ਡਿਜ਼ਾਇਨ ਬਹੁਤ ਅੱਛੇ ਹੈ। ਮੈਂ ਵੀ ਹੁਨੇ ਆਪਣੀ ਦਾ ਅਹ ਗੁਰਮਤ ਕੈਂਪ ਸੀ ਨਾ, ਕਲ ਲਾਸਟ ਸੀ।
ਹਾਂ ਹਾਂਜੀ-ਹਾਂਜੀ।
ਦਾ ਸੂਟ ਸਿਲਵਾਇਆ ਸੀ ਉਹਦੇ ਚ ਵੀ ਡਿਜ਼ਾਇਨ ਦੇਖਿਆ ਸੀ ਬਟ ਟੇਲਰ ਨੇ ਜਲਦੀ-ਜਲਦੀ ਚ ਟਾਈਮ ਨਹੀਂ ਸੀ ਐਕਚੁਲੀ ਦੋ ਦਿਨ ਦਾ ਹੀ ਟਾਈਮ ਸੀ। ਅਤੇ ਉਹਨੇ ਉਹ ਪ੍ਰੋਪਰ ਉਹ ਡਿਜ਼ਾਇਨ ਨਹੀਂ ਬਣਾਇਆ। ਬਟ ਫਿਰ ਵੀ ਕਾਫੀ ਅੱਛਾ ਬਣ ਗਿਆ।
ਇਹਨੇ ਦੁਮਾਲਾ ਵੈਸੇ ਹੀ ਬੰਨਿਆ ਹੋਇਆ ਸੀ ਕਿ ਅੰਮ੍ਰਿਤ ਛਕਿਆ ਦਾ?
ਨਹੀਂ-ਨਹੀਂ ਉਹ ਦੁਮਾਲਾ ਉਹ ਐਕਚੁਲੀ ਉਹ ਗੁਰਮਤ ਕੈਂਪ ਸੀ ਨਾ ਉਹਦੇ ਚ ਗੁਰ ਸਿੱਖ ਟੀਚਰ ਬਣਨੀ ਸੀ। ਤੇ ਉਹਦੇ ਵਿੱਚ ਇਸ ਲਈ ਇਹਨੂੰ ਥੋੜਾ ਦੁਮਾਲਾ ਬੰਨਿਆ ਸੀ ਉਹਨਾਂ ਨੇ।
ਬੜਾ ਪਿਆਰੀ ਲੱਗਦੀ ਪਈ ਸੀ, ਬੜੀ ਪਿਆਰੀ ਲੱਗਦੀ ਪਈ ਸੀ।
ਹਾਂ ਐਕਚੁਲੀ ਜੋ ਸੂਟ ਦਾ ਕਲਰ ਸੀ ਨਾ। ਇਹਦੇ ਤੇ ਖਿਲ ਰਿਹਾ ਸੀ। ਲਾਈਟ ਕਲਰ ਸੀ ਨਾ।
ਬੜੀ ਪਿਆਰੀ ਲੱਗਦੀ ਪਈ ਸੀਗੀ। ਮੈਂ ਇਹਦੀ ਫੋਟੋ ਤੁਸੀਂ ਸੋਸ਼ਲ ਮੀਡੀਆ ਤੇ ਪਾਇਆ ਅਸੇ ਮੈਂ ਉਹਦੇ ਚ ਵੇਖੀ ਸੀਗੀ। ਹੂੰ ਬੜੀ ਪਿਆਰੀ ਲੱਗ ਰਹੀ ਸੀ।
ਹਾਂ, ਇਹਦਾ ਕਲਰ ਥੋੜਾ ਉਵੇਂ ਹੈ ਨਾ। ਹੈਗਾ ਤੇ ਸਾਫ਼ ਹੈ ਬੜਾ ਹੀ ਕੁੜਦੀ ਰਹਿੰਦੀ ਹੈ ਸਾਰੀ ਦਿਨ ਆਪਣੀ ਭੈਣ ਨਾਲ ਛੋਟੀ ਨਾਲ ਲੜਦੀ ਰਹਿੰਦੀ ਹੈ ਤੇ ਥੋੜਾ ਰੰਗ ਉੱਦਾਂ ਦਾ ਹੋਜੇਦਾ ਇਹਦਾ। ਉਤੋਂ ਦੀ ਧੁੱਪ ਵੀ ਹੈ, ਟੈਨਿੰਗ ਵੀ ਹੈ। ਫਿਰ ਮੈਂ ਇਹਦੇ ਲਈ ਲਾਈਟ ਕਲਰ ਲਿਆ।
ਜਦੋਂ ਬੱਚਾ ਆਪਣੇ ਆਪ ਖਾਣ ਪੀਣ ਵਾਲਾ ਹੋ ਜਾਂਦਾ ਨਾ। ਫਿਰ ਉਹਨਾਂ ਦੇ ਰੰਗ ਰੂਪ ਨਿਖਰ ਆਉਂਦੇ ਨੇ। ਮੈਨੂੰ ਵੀ ਲੱਗਦਾ ਸੀ ਕਿ ਪਹਿਲੇ ਮੇਰੀ ਬੇਟ ਟੀ ਦਾ ਥੋੜਾ ਰੰਗ ਨਾ ਉਹ ਹੇ ਮਤਲਬ ਗੇਹੂਆਂ ਜਾ। ਮਗਰ ਹੁਣ ਉਹ ਖੁੱਦ ਖਾਣ ਪੀਣ ਤੇ ਆਪਣੇ ਧਿਆਨ ਰੱਖਦੀ ਹੈ ਨਾ। ਗੋਰੀ ਚਿੱਟੀ ਨਿਕਲੀ ਦੀ ਹੈ।
ਹਾਂ-ਹਾਂ ਨਹੀਂ ਉਹੀ ਛੋਟੇ ਹੁੰਦੇ ਲੱਗਦਾ ਹੈਗਾ ਵੱਡੇ ਹੋ ਕੇ ਬੱਚੇ ਆਪਣੇ ਆਪ ਕਵਰ ਕਰ ਲੈਂਦੇ ਆਪਣਾ
ਆਪਣੇ ਆਪ ਕਵਰ ਕਰ ਲੈਂਦੇ। ਜਦੋਂ ਉਹ ਆਪਣਾ ਖਾਣ ਪੀਣ ਸ਼ੁਰੂ ਕਰਦੇ ਨੇ ਆਪੇ ਸੋਹਨਾ ਜਦੋਂ ਉਹਨਾਂ ਤੇ ਜਵਾਨੀ ਆਉਂਦੀ ਹੈ ਨਾ। ਸੋਹਣੇ ਨਿਕਲ ਆਉਂਦੇ ਨੇ
ਹਾਂਜੀ ਨਹੀਂ ਉਹ ਤੇ ਹੈ, ਉਹ ਤੇ ਹੈ। ਇਹਨੂੰ ਫਸਟ ਪ੍ਰਾਈਜ਼ ਵੀ ਮਿਲਿਆ ਸਗੋਂ ਰੈਂਪ ਵੋਕ ਦੇ ਵਿੱਚ। ਟ੍ਰੋਫੀ ਮਿਲਦੀ ਹੈਗੀ ਹੈ ਹਾਂ
ਜੇ ਗੁਰਮੁਤ ਵਿੱਚ ਤੇ ਜਾਣਾ ਹੀ ਸਹੀ ਨੇ ਯਾਰ ਆਪਣੀ। ਆਪਣੀ ਉਹਦੇ ਨਾਲ ਸੱਭਿਅਤਾ ਨਾਲ ਆਪਣੀ ਭਾਸ਼ਾ ਨਾਲ ਬੱਚੇ ਜੁੜੇ ਹੋਣੇ ਚਾਹੀਦੇ ਨੇ। ਨਹੀਂ ਤੇ ਅੱਜ ਕੱਲ੍ਹ ਤੇ ਸਰਦਾਰਾਂ ਦੇ ਘਰ ਵੀ ਲੋਕ ਕੀ ਹਿੰਦੀ ਬੋਲਦੇ ਨੇ। ਉਹਨਾਂ ਨੂੰ
ਹਾਂਜੀ-ਹਾਂਜੀ। ਅੱਜ ਕੱਲ ਉਹ ਇਹੀ ਸਿਖਾ ਰਹੀ ਸੀ। ਤੁਸੀਂ ਆਪਣੇ ਘਰ ਅਗਰ ਬੱਚਿਆਂ ਨਾਲ ਪੰਜਾਬੀ ਬੋਲੋਗੇ ਤੇ ਤਦੇ ਹੀ ਉਹ ਬੋਲੇਗੇ। ਨਹੀਂ ਤੇ ਏਦਾਂ ਸਾਡੀ ਪੰਜਾਬੀ ਭਾਸ਼ਾ ਉਹ ਹੋ ਜਾਏਗੀ। ਹਾਂਜੀ
ਲੁਪਤ ਹੋ ਜੇਗੀ, ਅਸੀਂ ਤਾਂ ਇਸੇ ਕਰਕੇ ਮੈਂ ਨੀ ਬੋਲਦੀ ਆਪਣੇ ਬੇਟੇ ਨਾਲ, ਮੇਰੇ ਬੇਟੇ ਨੂੰ ਮੈਮ ਨੇ ਕਿਹਾ ਸੀ ਕਿ ਮੈਮ ਇਸਕੇ ਸਾਥ ਆਪ ਹਿੰਦੀ ਬੋਲਾ ਕਰੋ, ਮੈਂ ਕਿਆ ਨਾ ਐ ਹਿੰਦੀ ਫੇਰ ਸਿੱਖ ਜੇਗਾ ਮੈਮ, ਮਗਰ ਨਹੀਂ ਪੰਜਾਬੀ ਨੀ ਬੋਲ ਪਾਏਗਾ ਅਗਰ ਮੇਰੇ ਨਾਲ ਇੱਕ ਵਾਰ ਕੰਫਰਟੇਬਲ ਹੋ ਗਿਆ। ਹੋਰ, ਅਸੀਂ ਘਰ ਪੰਜਾਬੀ ਬੋਲਦੇ ਸੀ। ਐ ਓਥੇ ਹਿੰਦੀ ਪੰਜਾਬੀ ਮਿਕਸ ਕਰਦਾ ਸੀ। ਮੈਂ ਕਿਹਾ ਕੋਈ ਗੱਲ ਨਹੀਂ ਮੈਮ। ਜਬ ਯੇ ਬੜਾ ਹੋਗਾ ਨਾ, ਐ ਫੇਰ ਹਿੰਦੀ ਆਪਣੀ ਅਲੱਗ ਕਰ ਦੇਗਾ, ਪੰਜਾਬੀ ਅਲੱਗ ਕਰ ਦੇਗਾ, ਮਗਰ ਘਰ ਇੱਕ ਵਾਰ ਬੱਚੇ ਬੋਲਣ ਲੱਗ ਜਾਣ ਨਾ ਫੇਰ ਔਨਾਂ ਦੇ ਮੂੰਹ ਤੇ ਵੀ ਚਾੜ ਜਾਂਦੀ ਏ।
ਹਾਂਜੀ, ਔ ਤੇ ਕੈ ਰੇ ਔ। ਹੁਣ ਮੇਨੂੰ ਹਿੰਦੀ ਨੀ ਆੰਦੀ ਸੀ ਪੈਲੇ। ਸਕੂਲੇ ਜਾਣਾ ਮੈਮ ਮੈਂ ਐਵੇ ਬੋਲਦੀ ਸੀ ਤੁਸੀਂ ਹਿੰਦੀ ਚ ਬੋਲੋ। ਮੈਂ ਕਿਹਾ ਮੈਮ ਮੇਨੂੰ ਆੰਦੀ ਨੀ ਹੈ, ਬਟ ਆਣ ਲੱਗ ਗੀ ਆਪਣੇ ਆਪ ਹੀ ਸਿੱਖੀ ਨੀ ਕਿਸੇ ਨੇ ਆਪਣੇ ਆਪ ਹੀ ਆਗੀ।
ਓਹ ਬੱਚੇ ਜਦੋਂ ਹੁੰਦੇ ਨੇ ਨਾ ਫਿਰ ਸਭ ਕੁਛ ਆ ਜਾਂਦੈ।
ਹਾਂਜੀ ਹਾਂਜੀ।
ਸਭ ਕੁਛ ਆ ਜਾਂਦੈ, ਬੱਚਿਆਂ ਨਾਲ ਅਸੀਂ ਦੁਬਾਰਾ ਤੋਂ ਏ ਬੀ ਸੀ ਸਿੱਖਦੇ ਆਂ, ਸਭ ਕੁਛ।
ਹਾਂਜੀ ਹਾਂਜੀ।
ਚਲੋ, ਚਲੋ ਹੋਰ ਠੀਕ ਹੋ ਤੁਸੀਂ ਵੈਸੇ?
ਹਾਂਜੀ ਹਾਂਜੀ, ਸਭ ਵਧੀਆ ਸਭ ਵਧੀਆ।
ਓਕੇ ਜੀ, ਬਾਏ।
ਬਾਏ ਬਾਏ‌।